ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ
ਕਾਲ ਜੀ ਸਤਿ ਸ੍ਰੀ ਅਕਾਲ। ਹੋਰ ਕੀ ਹਾਲ ਹੈ।
ਬੱਸ ਜੀ ਕਿਰਪਾ ਜੀ ਕਿਰਪਾ ਪਾ।
ਆਜ ਕਿਸ ਤਰ੍ਹਾਂ ਯਾਦ ਕਰ ਲਿਆ ਵੀਰ ਜੀ।
ਬਸ ਦਿਲ ਕਰਦਾ ਬਾਈ ਤੁਸੀਂ ਤੇ ਦਰਸ਼ਨ ਦੇ ਨੀ ਮੈਂ ਕਿਹਾ ਆਪ ਹੀ ਫੋਨ ਤੇ ਦਰਸ਼ਨ ਕਰ ਲਈ ਏਸੀਂ
ਅੱਛਾ ਅੱਛਾ ਐਹ ਵੀ ਗੱਲ ਸਹੀ ਆ ਹੋਰ ਸਭ ਘਰ ਪਰਿਵਾਰ ਸਭ ਠੀਕ ਠਾਕ। ਹੋਰ ਕੀ ਕਰ ਰਹੇ ਸੀ।
ਬਸ ਹੁਣੇ ਪ੍ਰਸ਼ਾਦਾ ਛਕਿਆ।
ਅੱਛਾ, ਮੈਂ ਸੁਣਿਆ ਤੁਸੀਂ ਗਏ ਹੋਏ ਸੀ ਕਿਧਰੇ ਬਾਹਰ ਤਾਂ ਫਿਰ ਫੋਨ ਵੀ ਨਹੀਂ ਮੈਂ ਕੀਤਾ।
ਹਾਂਜੀ, ਹਾਂਜੀ ਮੈਂ ਇੱਥੇ ਨੇੜੇ ਹੀ ਸਾਡੇ ਕਪਾਲ ਮੁੁਚਨ ਹੈਗਾ ਜੀ
ਅੱਛਾ, ਅੱਛਾ, ਅੱਛਾ, ਅੱਛਾ, ਅੱਛਾ, ਅੱਛਾ। ਹੂੰ। ਅੱਛਾ ਉਹ ਨਾ ਉਹ ਓ ਕਿਹੜਾ ਗੁਰਦੁਆਰਾ ਉਹ ਕਿਹੜਾ ਹੈ।
ਐ ਬਿਲਾਸਪੁਰ ਤੋਂ ਅੱਗੇ।
ਅੱਛਾ, ਅੱਛਾ, ਅੱਛਾ, ਉੱਥੇ ਕੀ ਏ ਕੌਣ ਆਇਆ ਸੀ। ਹੈਂ।
ਉੱਥੇ ਗੁਰੂ ਨਾਨਕ ਸਾਹਿਬ ਵੀ ਆਏ ਨੇ। ਫੇਰ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਆਏ ਨੇ ਉਸ।
ਅੱਛਾ ਵਾਹ ਅੱਛਾ।
ਉਥੇ ਨਾਲ ਇੱਕ ਇੱਕ ਸਨਾਤਨ ਧਰਮ ਦਾ ਮੰਦਿਰ ਹੀ ਬਹੁਤ ਪੁਰਾਣਾ ਹੈਗਾ ਪੁਰਾਤਨ।
ਅੱਛਾ
ਹਾਂਜੀ ਉਹ ਦੱਸਦੇ ਨੇ ਕਿ ਇੱਥੇ ਚਾਰ ਯੁਗਾਂ ਦੇ ਅਵਤਾਰ ਆਏ ਨੇ ਚਾਰੋਂ ਯੁੱਗਾਂ ਦੇ
ਅੱਛਾ ਜੀ।
ਹਾਂਜੀ ਸਤਿਯੁਗ ਦੇ ਵੀ ਆਏ ਨੇ ਅਵਤਾਰ ਫਿਰ ਤ੍ਰੇਤੇ ਦੇ ਰਾਮ ਜੀ ਵੀ ਆਏ ਨੇ ਉੱਥੇ।
ਅੱਛਾ।
ਦੁਆਪਰ ਦੇ ਆਪਣਾ ਕ੍ਰਿਸ਼ਨ ਜੀ ਵੀ ਆਏ ਪਾਂਡਵ ਵੀ ਆਏ ਨੇ ਉੱਥੇ।
ਵਾਹਿਗੁਰੂ ਕਮਾਲ ਹੋ ਅੱਛਾ ਇੰਨਾ ਵੱਡਾ ਸਥਾਨ ਹਾਂ।
ਹਾਂਜੀ-ਹਾਂਜੀ। ਜੀ, ਸਾਡੇ ਇੱਥੇ ਮੇਲਾ ਲੱਗਦਾ ਹੈ ਗੁਰੂ ਨਾਨਕ ਇਂਦੇ ਗੁਰਪੁਰਬ ਤੇ।
ਅੱਛਾ।
ਬਹੁਤ ਵੱਡਾ ਮੇਰਾ ਲੱਗਦਾ ਹੈ, ਆਲ ਵਰਲਡ ਤੋਂ ਸੰਗਤ ਆਉਂਦੀ ਹੇ ਇੱਥੇ।
ਅੱਛਾ, ਨਵੰਬਰ ਇਚ ਜਿਹੜਾ ਲੱਗਦਾ ਅੱਛਾ, ਇਨਾ ਸਮਾਨ
ਕਿਉਂਕਿ ਪੁਰਾਤਨ ਸਥਾਨ ਹੈ ਨਾ। ਉੱਥੋਂ ਹੋਰ ਜਿਵੇਂ ਸਿੱਖ ਸੰਗਤ ਵੀ ਆਉਂਦੀ ਹੈ ਦੂਜੀ ਸੰਗਤ ਵੀ ਆਉਂਦੀ ਹੈ। ਹਾਂਜੀ, ਇੱਥੇ ਜਿਹੜਾ ਇੱਕ ਸਥਾਨ ਹੈ ਸਰੋਵਰ। ਬਣਿਆ ਦਾ ਬੜਾ ਵੱਡਾ।
ਅੱਛਾ।
ਹਾਂ।
ਅੱਛਾ-ਅੱਛਾ। ਤਾਂ
ਇੱਥੇ ਜਦੋਂ ਪਾਂਡਵ ਕੁਰਸ਼ੇਤਰ ਦਾ ਜੰਗ ਲੜਕੇ ਆਏ ਨਾ।
ਅੱਛਾ।
ਤੇ ਇੱਥੇ ਆ ਕੇ ਉਹਨਾਂ ਨੇ ਇੱਥੇ ਬ੍ਰਹਮ ਸਰੋਵਰੇ ਉੱਥੇ ਆ ਕੇ ਆਪਣਾ ਉਹਂਨਾ ਨੇ ਵਸਤਰ ਧੋਤੇ ਸਨ। ਹਾਂ ਇਹਨੂੰ ਰੀਣ ਮੁਚ ਕੁਛ ਨੀ ਕਹਿੰਦੇ ਨੇ। ਰਿਣ ਮੋਚਨ ਹਾਂਜੀ।
ਅੱਛਾ-ਅੱਛਾ-ਅੱਛਾ।
ਹਾਂ ਇੱਥੇ ਆਪਣਾ ਨੇ ਰਿਣ ਲਾਇਆ। ਆਪਣਾ
ਮੰਦਰ, ਮੰਦਿਰ ਹੋਣਾ ਬਹੁਤ ਵੱਡਾ ਅੱਛਾ ਦੋਨੋ ਕੱਠੇ।
ਬਹੁਤ ਸੰਗਤ ਆਉਂਦੀ ਹੈ ਉੱਥੇ।
ਅੱਛਾ, ਕਮਾਲ ਹੋਗਈ ਤੇ ਉਹਨਾਂ ਦਾ ਗੁਰੂ ਨਾਨਕ ਸਬ ਆਏ ਨੇ ਤੇ ਫਿਰ ਉਹਨਾਂ ਨੇ ਉੱਥੇ ਕੀ ਰਹੇ ਸੀਗੇ।
ਗੁਰੂ ਨਾਨਕ ਸਾਹਿਬ ਥੋੜਾ ਸਮਾਂ ਰਹੇ ਨੇ ਇੱਥੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਆਏ ਨੇ। ਤੇ ਮਹਾਰਾਜ ਹਾਂਜੀ, ਇੱਥੇ ਮੱਸਿਆ ਦੇ ਮੱਸਿਆ ਬੜੀ ਸੰਗਤ ਆਉਂਦੀ ਹੈ ਇਸ਼ਨਾਨ ਕਰਦੀ ਸੰਗਤ ਸਰੋਵਰ ਵਿੱਚ।
ਅੱਛਾ, ਇੰਨੀ ਮਾਨਤਾ ਹੈ।
ਇਹਨੀ ਮਾਨਤਾ ਹੈਗੀ ਹੈ ਇਸ
ਹਾਂ। ਹਾਂਜੀ, ਤੁਹਾਡੇ ਤੋਂ ਕਾਫ਼ੀ ਦੂਰ ਹੋਣਾ।
ਹਾਂਜੀ, ਇਹ ਤੀਹ ਕਿਲੋਮੀਟਰ ਹੈਗਾ ਜੀ ਇੱਥੋਂ
ਅੱਛਾ- ਅੱਛਾ ਤੇ ਉੱਥੋਂ ਦੀ ਫਿਰ ਸੰਗਤ ਉੱਥੇ ਕੋਈ ਤ ਹੈ ਨ ਸ਼ਹਿਰ ਸ਼ੁਰਬਸਤਾ ਪਿਆ ਜਾਂ ਬਸ ਉਹੀ ਨੇ ਦੋ
ਨਹੀਂ ਬਹੁਤ ਸ਼ਹਿਰ ਵੱਸ ਗਿਆ ਉੱਥੇ
ਅੱਛਾ- ਅੱਛਾ। ਉੱਥੇ ਫਿਰ ਉਹ ਰਹਿੰਦੇ ਹੋਣੇ ਹਰ ਤਰ੍ਹਾਂ ਦੇ ਲੋਕ ਜ ਬਸ ਉਹ
ਨਹੀਂ ਹਰ ਤਰ੍ਹਾਂ ਹਰ ਤਰ੍ਹਾਂ ਦੇ ਹਰ ਧਰਮ ਦਾ ਬੰਦਾ ਉੱਥੇ ਰਹਿੰਦਾ
ਅੱਛਾ- ਅੱਛਾ, ਫਿਰ ਉਹਨਾਂ ਨੂੰ ਤੇ ਬੜਾ ਉਹ ਹੁੰਦਾ ਤਾਂ ਉਹ ਨਾ ਰੋਜ਼ ਦਰਸ਼ਨ ਕਰਨ ਜਾਂ
ਹਾਂਜੀ- ਹਾਂਜੀ ਬੜਾ ਵੱਡਾ ਤੀਰਥ ਸਥਾਨ ਹੈ, ਉਸ ਤੋਂ ਅੱਗੇ ਹੀ ਥੋੜ੍ਹੇ ਜਿਹੀ ਹੋਰ ਜਾਈਏ ਪਹਾੜਾਂ ਦੇ ਵਿੱਚ ਤੇ ਅੱਗੇ ਲੋਹਗੜ੍ਹ ਸਾਹਿਬ ਏ।
ਅੱਛਾ ਜੀ, ਅੱਛਾ ਜੀ ਉਹ ਜਿਹੜੇ ਹੂੰ। ਕੀ ਆਖਦੇ ਨੇ ਬਾਬਾ ਦਾ ਹਾਂਜੀ- ਹਾਂਜੀ- ਹਾਂਜੀ, ਅੱਛਾ ਜੀ।
ਸਾਹਿਬ ਉੱਥੇ ਉਹਨਾਂ ਨੇ ਰੇ ਨੂੰ ਉਸ ਸਥਾਨ ਤੇ ਉਹ
ਅੱਛਾ, ਬਾਬਾ ਬੰਦਾ ਸਿੰਘ ਬਹਾਦਰ ਜੀ ਅੱਛਾ ਇਨੇ ਜੰਗਲਾਂ ਦੇ ਵਿੱਚ
ਹਾਂਜੀ- ਹਾਂਜੀ, ਬੜੀ ਪਹਾੜੀ ਦੇ ਉੱਤੇ ਉੱਪਰ ਹੈਗਾ ਉਹ
ਅੱਛਾ ਤੇ ਉੱਥੇ ਜਾਏਗੀ ਸੁ ਸੰਗਤ ਨੇ
ਸੰਗਤ ਜਾਂਦੀ ਉੱਥੇ ਹੁਣ ਗੁਰਦੁਆਰਾ ਬਣਿਆ ਬੜਾ ਸ਼੍ਰੋਮਣੀ ਕਮੇਟੀ ਨੇ ਬਣਾਇਆ ਗੁਰਦੁਆਰਾ ਬਹੁਤ ਵੱਡਾ ਉੱਥੇ।
ਅੱਛਾ ਤੇ ਉੱਥੇ ਫਿਰ ਬਸ ਬਿਨ ਲੋਭ ਜਾਣ
ਨਹੀਂ ਇੰਨੀ ਸੰਗਤ ਨਹੀਂ ਹੈ, ਪਰ ਉੱਥੇ ਜਿਹੜੇ ਸਿੱਖ ਜਿਹੜੇ ਹੈਗੇ ਸੇਵਾ ਕਰਦੇ ਨੇ ਉਹ ਹੈਗੇ ਨੇ ਉੱਥੇ
ਅੱਛਾ ਬਸ ਜਿਹੜੇ ਸਿੱਖ ਨੇ ਉਹੀ ਸੇਵਾ ਕਰਦਾ।
ਕਿਉਂ ਇਤਿਹਾਸ ਹੈਗਾ ਨਾ ਇਸਦਾ ਵੀ ਕਿ ਲੋਹਗੜ੍ਹ ਸਾਹਿਬ ਨਾਮ ਕਿਉਂ ਪਿਆ ਇਹਦਾ। ਉਹ ਕਿਉਂਕਿ ਇਹ ਪਹਾੜੀ ਦੇ ਉੱਤੇ ਅਸਥਾਨ ਹੈ ਤੇ ਉਹ ਸਮਾਂ ਐਸਾ ਸੀ ਕਿ ਸੰਗਤਾਂ ਬੜੀ- ਬੜੀ ਦੂਰ ਰਹਿੰਦੀਆਂ ਸਨ।
ਅੱਛਾ।
ਦੂਰੋਂ ਸੰਗਤਾਂ ਆਉਂਦੀਆਂ ਸਨ, ਫਿਰ ਉਹ ਬਾਬਾ ਬੰਦਾ ਸਿੰਘ ਬਹਾਦਰ ਉੱਥੇ ਇੱਕ ਲੋਹ ਜਗਾਉਂਦੇ ਸਨ, ਅੱਗ ਲਾਉਂਦੇ ਸਨ।
ਅੱਛਾ ਅੱ ਅੱਛਾ।
ਉਹ ਪਹਾੜੀ ਤੋਂ ਫਿਰ ਅੱਗ ਬੜੀ- ਬੜੀ ਦੂਰ ਨਜ਼ਰ ਆਉਂਦੀ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ, ਆਪਾਂ ਉੱਥੇ ਜਾਣਾ ਉਹ ਸਾਡਾ ਨਿਸ਼ਾਨਾ ਹੈ।
ਅੱਛਾ ਅੱਛਾ ਅੱਛਾ ਤਾਂ ਲੋਨ ਪੈਂਦਾ
ਹਾਂ ਲੋਹਗੜ੍ਹ ਸਾਹਿਬ ਤਾਂ ਨਾਮ ਪਿਆ
ਅੱਛਾ ਅੱਛਾ ਤੇ ਫੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਹੋਣਾ
ਹਾਂਜੀ ਹਾਂਜੀ ਪ੍ਰਕਾਸ਼ ਹੈ ਸੰਗਤ ਜਾਂਦੀ
ਹਮ ਅੱਛਾ ਜੀ ਹਮ ਦੇਖਲੋ ਕਿੱਥੇ ਕਿੱਥੇ
ਜਗ੍ਹਾ ਮਿਲੇਗਾ ਤੁਹਾਨੂੰ ਪਤਾ ਹੀ ਹੈ
ਹਾਂ ਉਹ ਤੇ ਹੈ ਜੰਗਲਾਂ ਚ ਮੰਗਲ ਕੀਤੇ ਨੇ ਗੁਰੂਆਂ ਸਾਧੀਆਂ
ਹਾਂਜੀ ਹਾਂਜੀ ਵੀਹ ਰੁਪਏ ਦਾ ਮਹਾਰਾਜ ਨੇ ਲੰਗਰ ਚਲਾਇਆ ਸੀ ਉਹ ਅੱਜ
ਆਜ ਤੱਕ ਸਭ ਗੁਰਦੁਆਰਿਆਂ ਚੱਲਦਾ ਵਾਹਿਗੁਰੂ ਬੋਹਤ ਬਾਈ ਬਹੁਤ ਵਧੀਆ ਉੱਧਰ ਉਹ ਵੀ ਦੇਖ ਅੱਖ ਨਾਲ ਲਾਉਣਾ ਸਾਰਾ
ਹਾਂਜੀ ਪਹਾੜੀ ਅਸਥਾਨ ਏ ਬੜਾ ਰਮਣੀਕ ਅਸਥਾਨ ਠੰਢੀਆਂ ਹਵਾਵਾਂ
ਅੱਛਾ ਤੇ ਕੋਈ ਉਹ ਫਿਰ ਪਾਣੀ ਬੁਣੇ ਦਾ ਵੀ ਹੁੰਦਾ ਹੋਣਾ ਉੱਥੇ ਇੰਤਜ਼ਾਮ
ਪਾਣੀ ਹਾਜੀ ਹਾਂਜੀ ਹਾਂਜੀ ਪਾਣੀ ਬੜਾ ਮਿੱਠਾ ਪਾਣੀ ਉੱਥੇ
ਅੱਛਾ
ਝਰਨੇ ਵੀ ਹੈਗੇ ਨੇ ਉੱਥੇ
ਅੱਛਾ ਜੀ
ਹਾਂ ਤੁਸੀਂ ਦਰਸ਼ਨ ਕੀਤੇ ਨੀ ਕਦੀ
ਨਹੀਂ ਦਰਸ਼ਨ ਨੀ ਕੀਤੇ ਉਹਨ ਵੇਖਾਂ ਹਾਂ ਹਾਂਜੀ ਹਾਂਜੀ ਕੋਈ ਨੀ ਆਪੇ ਜਦੋਂ ਕਦੇ ਚੱਕਰ ਲੱਗਾ ਦੇ ਹਾਂਜੀ ਹੋਰ ਘਰ ਪਰਿਵਾਰ ਸਬ ਠੀਕ ਛੁੱ ਛੁੱਟੀਆਂ ਕੋਈ ਹੈ ਕਿੱਧਰ ਰਾਮ
ਨਹੀਂ ਛੁੱਟੀਆਂ ਚ ਦਿਨ ਬਹੁਤ ਗਰਮੀ ਪੈ ਰਹੀ ਹੈ ਇਸ ਕਰਕੇ ਘਰ ਹੀ ਨੇ ਬੱਚੇ
ਅੱਛਾ ਅੱਛਾ ਮੌਸਮ ਪਏ ਨਹੀਂ ਹੈ ਅਬ ਤਕ
ਨਹੀਂ ਮੌਸਮ ਆਪ ਨਾਲ ਧੋਪ ਨਿਕਲੀਦੀ ਬਹੁਤ ਤੇਜ
ਅੱਛਾ-ਅੱਛਾ ਇੱਧਰ ਤੇ ਠੰਡ ਹੋਈ, ਬਹੁਤ-ਬਹੁਤ ਤੇ ਨੀ ਸਮਝੋ ਕਿ ਵੀ ਉਹ ਐ ਬਾਰਿਸ਼ ਲੱਗੀ ਹੀ ਹੈ। ਤੇ ਠੰਡਾ ਬਰਫ਼ ਸਵਾਦ,
ਅੱਛਾ ਜੀ ਚਲੋ ਚੰਗੀ ਗੱਲ ਹੈ, ਜੀ ਗਰਮੀਆਂ ਚ ਤੁਸੀਂ ਠੰਢ ਦਾ ਮਜ਼ਾ ਲੈ।
ਹਾਂਜੀ-ਹਾਂਜੀ, ਹੋਰ ਠੰਡ-ਠੰਡ। ਬਹੁਤ, ਜਿਸ ਤਰ੍ਹਾਂ ਲੱਗਦੀ ਨਾ ਬਾਈ ਠੰਢ ਦੇ ਬਾਰ ਇਸ ਤਰ੍ਹਾਂ ਲੱਗਦਾ ਪਿਆ।
ਹਾਂਜੀ-ਹਾਂਜੀ ਚਲੋ ਵਧੀਆ ਗੱਲ ਹੈ। ਹੋਰ ਤੁਸੀਂ ਸੁਣਾਓ? ਠੀਕ ਹੈ ਬੱ
ਸਭ-ਸਭ ਠੀਕ ਠਾਕ ਵਧੀਆ ਸਭ। ਠੀਕ-ਠਾਕ।
ਅੱਛਾ, ਚਲੋ ਚੰਗੀ ਗੱਲ ਹੈ ਜੀ ਹ ਹਾਂ। ਜੀ ਹਾਂ ਫਿਲ-ਫਿਰ ਲਾਓ ਚੱਕਰ। ਕਦੋਂ ਲਾਣਾ ਤੁਸੀ ਚੱਕਰ ਹੁਣ?
ਹਜੇ ਤੇ ਕੋਈ ਸਲਾਹ ਨੀ ਹੈਗੀ ਪਰ ਦੇਖੋ। ਹਜੇ ਤਾਂ ਕੋਈ ਸਲਾਹ ਨਹੀਂ ਹੈਗੀ। ਕਦੋਂ ਹਾਂ-ਹਾਂ। ਜਦੋਂ ਕਦੇ ਸਲਾਹ ਦਾ ਕੋਈ ਬਣਿਆ, ਤਾਂ ਮੈਂ ਪਹਿਲੇ ਜ਼ਰੂਰ ਤੁਹਾਨੂੰ ਦੱਸਾਂਗੀ। ਅੱਜ ਨਾਸ਼ਤਾ ਕੀ ਕੀ ਹਾਂ।
ਅਸੀਂ ਨਾਚਾ ਜੀ ਆਪਣਾ, ਪਰੌਂਠੇ ਬਣਵਾਏ ਸੀ ਨਾਲ।
ਅੱਛ-ਅੱਛਾ-ਅੱਛਾ ਕੇ ਅੱਛਾ ਉਹ ਕਿਸ ਤਰ੍ਹਾਂ ਬਣਾਉਂਦੇ ਔ?
ਪੁਦੀਨੇ ਦੀ ਚਟਨੀ ਬੜੀ ਵਧੀਆ ਬਣਾਦੀ ਹੈ ਜੀ ਸਾਡੇ ਘਰੋਂ, ਹਾਂ ਪੁਦੀਨਾ ਸਾਫ ਸੁਥਰਾ ਕਰ ਆਪਣਾ ਜੀ ਪਿਆਜ ਪਾ ਕੇ, ਲਸਣ ਪਾ ਕੇ। ਕੇ ਮਿਰਚਾਂ ਪਾ ਕੇ, ਹਾਂਜੀ ਉਹਨੂੰ ਗ ਜਰਾਂ ਜਾਂ ਉਹ ਕਰ ਲਈਦਾ ਐ। ਹੈਂਡ ਬ੍ਰਾਈਨਡਰ ਨਾਲ।
ਅੱਛਾ-ਅੱਛਾ-ਅੱਛਾ।
ਯਾਦਾ ਪਤਲਾ ਨਹੀਂ ਕਰਨੀ ਯਾਦਾ। ਪਤਲੀ ਹੋ ਜਾਂਦੀ ਹੈ।
ਅੱਛਾ ਤੇ ਫੇਰ ਉਹਦੇ ਚ ਮੱਕੀ ਕੀ ਪੈਂਦਾ?
ਨਮਕ ਪਾਓ, ਕਾਲੀ ਮਿਰਚ ਪਾਓ।
ਅੱਛਾ,
ਹਾਂ ਥੋੜਾ ਮ ਮਸਾਲਾ ਪਾਓ, ਚਾਟ ਮਸਾਲਾ। ਹਾਂ ਸਵਾਦ ਆਏਗਾ ਤੁਹਾਨੂੰ। ਜਦੋਂ ਰੋਟੀ ਨਾਲ ਖਾ
ਅੱਛਾ ਤੇ ਖੱਟੇ ਦੀ ਹੁੰਦੀ ਇਹਦੇ। ਜ਼ਰੂਰਤ ਜਾਂ ਇਸ ਤਰ੍ਹਾਂ। ਚਲ ਜਾਂਦਾ।
ਨਹੀਂ-ਨਹੀਂ ਖੱਟੇ ਦੀ ਲੋੜ ਨਹੀਂ ਹੈ, ਪੁਦੀਨਾ ਵਧੀਆ ਹੁੰਦਾ ਤੁਹਾਨੂੰ ਪਤਾ ਹੀ ਪੁਦੀਨੇ ਦਾ ਸਵਾਦ।
ਅੱਛਾ-ਅੱਛਾ ਖੱਟੇ ਦੀ ਕੋਈ ਉਹ ਨਹੀਂ ਹੁੰਦੀ।
ਨਾ ਜੀ ਨਾ ਖੱਠੇ ਦੀ ਲੋੜ ਨੀ ਹੈ, ਤੁਹਾਡੀ ਅੱਗੋਂ ਮਰਜ਼ੀ ਹੈ ਤੁਸੀਂ ਪਾ ਸਕਦੇ ਹੋ, ਆਪਾਂਣਾ ਔ ਇਮਲੀ ਪਾਣੀ ਇਮਲੀ ਪਾਲੋ ਸਵਾਦ ਆ ਜਾਏਗਾ।
ਅੱਛਾ-ਅੱਛਾ ਤੇ ਵੈਸੇ ਅੱਜ ਜਿਹੜੀ ਬਣੀ ਹੈ, ਤੁਹਾਡੀ ਚਟਨੀ ਉਹਦੇ ਚ ਫੇਰ ਪਿਆ ਹੋਆ ਸੀਂ ਸਮਾਨ ਜਾਂ ਤੁਸੀਂ
ਨਹੀਂ ਸਿੰਪਲ ਹੀ ਬਣਾਈ ਅਸੀਂ ਨਾ ਗਲ ਖਰਾਬ ਹੋ ਜਾਂਦਾ ਇਮਲੀ ਨਾਲ
ਅੱਛਾ-ਅੱਛਾ ਨਹੀਂ ਇਮਲੀ ਤਾਂ ਵੈਸੇ, ਬੰਦਾ ਘੱਟ ਹੀ ਪਾਦਾ। ਅਹ ਨਿੰਬੂ ਹੋ ਗਿਆ। ਜਾਂ ਅਨਾਰ ਦਾਨਾ ਹੋ ਗਿਆ ਜਾਂ, ਜਿਸ ਤਰ੍ਹਾਂ ਕੈਰੀ ਹੋ ਗਈ।
ਹਾਂਜੀ-ਹਾਂਜੀ-ਹਾਂਜੀ।
ਹਾਂਜੀ-ਹਾਂਜੀ। ਇਹ ਫਿਰ ਥੋੜਾ ਜਿਹਾ ਪਾ ਪਿਆਜ਼ ਵੀ ਪਾਦੇ ਜਾਂ ਖਾਲੀ।
ਨਹੀਂ ਪਿਆਜ ਪਾਓ ਪਿਆਜ ਨਾਲ ਸੁਵਾਦ ਆਏਗਾ, ਥੋੜ੍ਹਾ ਲਸਣ ਪਾਓ ਲਸਣ ਵੀ ਬਹੁਤ ਵਧੀਆ ਚੀਜ਼ ਹੈ।
ਅੱਛਾ,
ਅਦਰਕ ਵੀ ਪੈ ਸਕਦੀ ਹੈ ਜੀ, ਲਸਣ ਦੇ ਬੜੇ ਗੁਣ ਹੈਗੇ ਨੇ ਆ ਜੀ। ਖੂਨ ਪਤਲਾ ਕਰਦਾ ਲਸਨ,
ਅੱਛਾ ਆਹ ਖੂਨ ਪਤਲਾ ਕਰਦਾ ਉਹ ਤਾਂ ਵਧੀਆ, ਉਹ ਤੇ ਮੈਂ ਸੁਣਿਆ ਕਹਿੰਦੇ ਰੁਕ ਭੁੱਖਾ ਵੀ ਖਾਣਾ ਚਾਹੀਦਾ ਸਵੇਰੇ ਖਾਲੀ।
ਹਾਂਜੀ ਹਾਂਜੀ ਹਰ ਬੰਦ। ਸਰੀਰ ਦਾ ਹਿਸਾਬ ਹੈ ਨਾ। ਜਿਹਦਾ ਸਰੀਰ ਗਰਮ ਉਹ ਨਹੀਂ ਖਾ ਸਕਦਾ।
ਅੱਛਾ ਇਹਦਾ ਮਤਲਬ ਇਹ ਗਰਮ ਹੁੰਦਾ।
ਗਰਮ ਹੁੰਦਾ ਜੀਆ।
ਅੱਛਾ। ਬਈ ਦੀ ਉ ਤਸੀਰ ਤੂੰ ਜ਼ਿਆਦਾ। ਤੇਜ ਗਰਮ ਹੈ।
ਜੀਦਾ ਸਰੀਰ ਵਹੀਏ ਉਹ ਲਸਣ ਖਾ ਸਕਦਾ ਹੈ।
ਅੱਛਾ
ਪਿੱਤਲ ਹੈ
ਅ ਹਾਂ ਅੱਛਾ ਅੱਛਾ ਆਹ ਉਹ ਤੇ ਗੱਲ ਹੈ
ਹਾਂਜੀ ਹਾਂ ਜੀ ਹੋਰ ਤੁਹਾਡੀ ਉਹਦਾ ਕੀ ਹਾਲ ਕਮਰ ਠੀਕ ਹੈੁਣ ਤੁਹਾਡੀ ਡਿਸਕ
ਹਾਂਜੀ ਹਾਂਜੀ ਬਸ ਚੱਲਦੇ ਵੀ ਦਵਾਈ ਦੁਈ ਦਵਾਈ ਵੀ ਚੱਲਦੀ ਪਈ ਹੈ ਹਾਂ ਬਸ ਦਵਾਈ ਦੁਈ ਚਲਦੀ ਪਈ ਉਹ ਥੋੜਾ ਅਹ ਹੈ ਹੀ ਸਹੀ ਆਰਾਮ ਬਸ ਥੋੜਾ ਚੁੱਕ ਲੋਓ ਨਾ ਬੱਚੇ ਨੂੰ ਚਲੋ ਵੀਰ ਜੀ ਮੈਨੂੰ ਥੋੜਾ ਕੰਮ ਪੈ ਗਿਆ ਤੇ ਮੈਂ ਫੇਿਰ ਬਾਅਦ ਕਰਨੇ ਆ ਠੀਕ ਹੈ ਸਤਿ ਸ੍ਰੀ ਅਕਾਲ ਜ ਹ